ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਨੇ।
ਠੀਕ ਹੈ, ਜੀ ਠੀਕ ਹੈ ਹੋਰ ਤੁਸੀਂ ਸੁਣਾਓ ਠੀਕ ਠਾਕ।
ਬਸ ਵਧੀਆ ਤੁਸੀ ਸੁਣਾਓ।
ਬਸ ਵਧੀਆ ਜੀ, ਸਭ ਵਧੀਆ ਸਾਡਾ ਜੀ। ਵਧੀਆ ਹੋਰ। ਬਸ ਬੈਠੇ ਦੇ ਸੀ ਵੈਸੇ ਯਾਦ ਆਈ, ਮੈਂ ਕਿਹਾ ਚਲੋ ਕਰਦੇ ਆ ਫੋਨ ਬੜੇ ਦਿਨ ਹੋ ਗਏ ਗੱਲ ਹੀ ਨਹੀਂ ਹੋਈ, ਇਹ ਹਾਂਜੀ ਹੋਰ ਸੁਣਾਓ। ਪੈਗੀ ਬੱਚਿਆਂ ਦੀਆਂ ਛੁੱਟੀਆਂ ਛੋਟੀਆਂ
ਹੋਰ ਬੱਚਾ ਜੀ। ਵੱਡੀਆਂ ਰਹੇ ਗਿਆ ਜੀ।
ਤੇਰੇ ਬੱਚੇ ਗਏ ਹੋਏ ਨਾਨੀ ਘਰ
ਹੋਰ ਬੱਚੇ ਨਾਨਕੇ ਛੁੱਟੀਆਂ ਦਿਨ ਬੱਚੇ ਨਾਨਕੇ ਹੁੰਦੇ।
ਹਾਂ ਇਹ ਵੀ ਬੜਾ ਉਹ ਹੁੰਦਾ ਬੱਚਿਆਂ ਨੂੰ
ਹਾਂ ਇਹ ਵੀ ਜ਼ਰੂਰੀ ਹੈਗਾ ਨਾ ਨਾਨਕੇ ਵੀ ਜਰੂਰੀ ਹੈਗੇ ਨੇ ਬੱਚਿਆਂ ਨੂੰ ਹੁੰਦਾ ਹੀ ਹੈ ਵੀ ਚੱਲ ਛੁੱਟੀਆਂ ਪੈਣਗੀਆਂ ਤੇ
ਹੋਰ ਬੱਚਿਆਂ ਨੂੰ ਵੀ ਹੁੰਦਾ ਫੇਰ ਨਾਨਕੇ ਹੀ ਵੇਟ ਕਰਦੇ ਨਾ ਆਹ ਬੱਚੇ ਆ
ਮਾਮਿਆਂ ਨੂੰ ਮਿਲਾਂਗੇ ਨਾਨੇ ਨਾਨੀ ਨਾਲ ਖੇਡਾਂਗੇ ਹੁੰਦਾ ਹੀ ਹੈ ਬੱਚਿਆਂ ਨੂੰ ਚਲੋ ਵਧੀਆ ਗੱਲ ਲਿਆ ਬੱਚਿਆਂ ਨੂੰ ਵੀ ਹੁੰਦਾ ਬੀ ਹਾ
ਬੱਚਿਆਂ ਦਾ ਬਾਨਾ ਹੁੰਦਾ ਮਾਵਾਂ ਨੂੰ ਹੀ ਜਾਣਾ ਹੁੰਦਾ ਏ।
ਜਾਣਾ ਤੇ ਵੈਸੇ ਮਾਵਾ ਲੇਕਿਨ ਬੱਚੇ ਵੀ ਇਸ ਬਣਨੇ ਇਸ ਬਣਨੇ ਬੱਚੇ ਵੀ ਤੇ ਫੇਰ ਬਹਾਨੇ ਨਾਲ ਬੱਚੇ ਵੀ ਜਾਂਦੇ ਨੇ ਹੋਰ ਕੌਣ ਜਾਣਾ
ਆਾ ਉਹ ਤੇ
ਆ ਤੇ ਫੇਰ ਆਈਏ ਬਾਨਾ ਮਾਂ ਦਾ ਹੁੰਦਾ ਲੇਕਿਨ ਜਾਣਾ ਤੇ ਬੱਚਿਆਂ ਦਾ ਵੀ ਹੁੰਦਾ ਐ।
ਚਾਅ ਨਾਲ ਬੱਚਿਆਂ ਨੇ ਵੀ ਆੁੰਦਾ ਮਾਂ ਦਾ ਯਾਰ ਜ਼ੋਰ ਹੁੰਦਾ।
ਹਾ ਮਾਂ ਦਾ ਜ਼ੋਰ ਜਿਆਦਾ ਹੁੰਦਾ ਏ। ਮਾਂ ਨੂੰ ਹੁੰਦਾ ਵੀ ਚਲੋ ਸਾਲ ਛੁੱਟੀਆਂ ਮਿਲੀਆਂ ਬੱਚਿਆਂ ਦੇ ਬਾਨਿਆਂ ਚ ਨਿਕਲ ਸਹੀ ਗੱਲ ਹਾਂ ਨਹੀਂ ਠੀਕ ਹੈ ਮਹੀਨਾ ਮਹੀਨਾ ਵੀ ਇਹੀ ਛੁੱਟੀਆਂ ਦਾ ਹੁੰ। ਜਿਹੜਾ ਹੁੰਦਾ ਗਰਮੀਆਂ ਦਾ ਉਹ
ਹਾਂ
ਚਲੋ ਵਧੀਆ ਹੋਰ ਫੇਰ ਮਾਸੀ ਮਾਸੀ ਮਾਸੀ ਨਾਲ ਖੇਡਾਂ ਕਰਦੇ ਹੋਣੇ ਨੇ ਬੱਚੇ। ਹਾਂਜੀ ਮੈਂ ਕਿਹਾ ਮਾਸੀ ਨਾਲ ਖੇਡਾਂ ਕਰਦੇ ਪਏ ਹੋਣੇ ਨੇ। ਬਸ ਵਧੀਆ ਵਧੀਆ ਜੀ। ਵਧੀਆ ਮੈਂ ਕਿਹਾ ਮਾਸੀ ਨੂੰ ਵੀ ਅਹ ਹੁੰਦਾ ਮਾਸੀਆਂ ਨੂੰ ਮਾਮਿਆਂ ਨੂੰ ਹੁੰਦਾ ਵੀ ਸਾਡੇ
ਹਾਂ ਆਹ
ਭਣੇਵੇਂ ਭਣੇਵੀਆ ਆਉਣਗੇ ਹੋਰ ਗਏ ਕਿੱਥੇ ਫੇਰ ਘੁੰਮਣ ਫਿਰਨ
ਨਾ ਬੱਚੇ ਕਹਿੰਦੇ ਪਏ ਨੇ ਵਾਟਰ ਪਾਰਕ ਚੱਲੋ ਬੱਚੇ ਕਹਿੰਦੇ ਚੱਲੋ ਵਾਟਰ ਪਾਰਕ ਚੱਲੋ ਮੈਂ ਕਿਹਾ ਹੁਣ ਤੇ ਧੁੱਪ ਫੈਦਾ ਹੋਣ ਵਾਲੈ ਸ਼ਾਮੀ ਜਾਓ ਇੱਕ ਘੰਟਾ ਤੁਸੀਂ ਇੰਜੋਏ ਨੀ ਕਰਨਾ ਫੇਰ ਘਾਰ ਆ ਜਾਓਗੇ
ਹਾਂ ਤੇ ਇੰਜੋਏ ਤੇ ਫੇਰ ਹੁਣ ਘੰਟੇ ਆਸਤੇ ਜਾਣਾ ਤੇ ਫੇਰ ਉਹੀਓ ਹੁੰਦਾ ਬੱਚਿਆਂ ਨੂੰ ਦੇਖ ਘੰਟਾ ਹੀ ਬੜਾ ਹੁੰਦਾ ਏ, ਇੰਜੋਏ
ਬੱਚੇ ਏਨਾ ਪਾਣੀਆਂ ਚ
ਹਾਂ, ਇਹ ਤੇ ਗੱਲ ਸਹੀ ਹੈਗੀ ਏ। ਉਹ ਤੇ ਫੇਰ ਬੱਚਾ ਪਤਾ ਕੀ ਹੁੰਦਾ ਬੱਚਿਆਂ ਨੂੰ ਨਾ, ਬੱਚਿਆਂ ਨੂੰ ਹੁੰਦਾ ਹੈ ਵੀ ਪਾਣੀ ਚ ਨਾ ਖੇਡਾਂ ਕਰਦੇ ਨਾ ਜਦੋਂ ਬੱਚੇ ਬਸ ਉਈਉ ਹੈਗਾ ਹੋਰ ਕੀ ਏ ਬੱਚਿਆਂ ਹੁੰਦਾ ਵੀ ਠੰਡਕ ਮਿਲੇ, ਪਾਣੀ ਖੇਡਾਂ ਕਰਨਗੇ, ਕਦੀ ਇਹਦੇ ਤੇ ਪਾਣੀ ਸੁੱਟ ਤੇ ਕਦੀ ਆਪ ਹੋਰ ਸੁਣਾਓ ਰੋਟੀ-ਪਾਣੀ ਖਾ ਲਈ ਫਿਰ
ਹੋਰ ਰੋਟੀ-ਰੂਟੀ ਖਾ ਲਈ ਪਰ ਬਸ ਹੁਣ ਬੱਚੇ ਸੋਨ ਦੀ ਤਿਆਰੀ ਬੱਚਿਆਂ
ਅੱਛਾ-ਅੱਛਾ, ਅੱਛਾ-ਅੱਛਾ ਚਲੋ ਵਧੀਆ ਰੋਟੀ ਫੇਰ ਅੱਜ ਕੱਲ ਤੇ ਸਾਡਾ ਉਹੀਓ ਚੱਲਦਾ ਹੋਣੈ
ਹੋਰ ਸਾਦਾ-ਸਾਦਾ ਫੁਲਕਾ ਹੋਰ ਹੋਰ ਵੈਸੇ ਕਲ
ਪਤਾ ਕੀ ਗਰਮੀ ਚ ਵੈਸੇ ਹੀ ਨੀ, ਹਾਂ ਗਲੀ ਖਰਾਬ ਵੈਸੇ ਗਰਮੀ ਚ ਵੀ ਜ਼ਿਆਦਾ ਦਿਲ ਨਹੀਂ ਕਰਦਾ ਖਾਣ ਦਾ, ਰੋਟੀ-ਰੂਟੀ ਵੀ, ਕੋਈ ਲਿਕਵਿਡ ਹੀ ਖਾ ਲੋ
ਹਲਕਾ ਹੀ ਯਦ ਹਾਂ ਦਾਲ-ਚਾਵਲ ਬਣਾਏ ਸੀ ਤੇ ਬਸ ਫੇਰ ਮੈਂ ਕਿਹਾ ਓਈਓ ਖਾਵਾਂਗੇ ਹੋਰ
ਨਹੀਂ-ਨਹੀਂ ਠੀਕ ਏ ਉਹ ਵੀ ਵੈਸੇ ਵਧੀਆ ਹੁੰਦੇ ਨੇ। ਗਰਮੀਆਂ ਚ ਤੇ ਖਾਣੇ ਚਾਹੀਦੇ ਦਾਲ-ਚਾਵਲ, ਅਸੀਂ ਵੀ ਤਾ ਹਾਂ, ਦੁਪਹਿਰ ਦੇ ਟੈਮ ਹੀ ਬਈ ਚਲੋ ਦਾਲ-ਚਾਵਲ ਖਾ, ਰਾਤੀ ਵੀ ਬੰਦੇ ਨੂੰ ਘੱਟ ਹੀ ਭੋਖ ਲੱਗਦੀ। ਕਹਿੰਦਾ ਫੁਲਕਾ ਇਕ ਘੱਟ ਹੀ ਖਾਓ। ਪਾਣੀ ਪੀ ਕੇ, ਪੀ ਕੇ ਵੈਸੇ ਹੀ ਪੇਟ
ਵੈਸੇ ਪੇਟ ਹੋ ਜਾਂਦਾ ਹੋਰ ਉਹੀ ਤੇ
ਲੱਗੇ ਬੱਚਿਆਂ ਵੀ ਵਿਚਾਰਿਆਂ ਬੱਚਿਆਂ ਨੂੰ ਵੀ ਹੁੰਦੈ ਬੱਚਿਆਂ ਨੂੰ ਅਸੀਂ ਕਹਿਨੇ ਆ ਖਾਓ-ਖਾਓ, ਬੱਚੇ ਵੀ ਅੱਗੋ ਕਰਦੇ ਨੇ ਵੀ ਕਿੱਥੇ ਖਾਈਏ, ਭੁੱਖ ਲੱਗੇਗੀ ਤੇ ਖਾਣਗੇ। ਸਹੀ ਗੱਲ ਬੱਚੇ ਵੀ ਪਾਣੀ ਪੀਂਦੇ ਨੇ, ਸਹੀ ਗੱਲ ਹੈ। ਗਰਮੀ ਨਾਲ ਤੇ ਫੇਰ ਹੋਣਾ ਹੀ ਐ ਦੋ ਮਹੀਨੇ ਤੇ ਹੈ ਈ ਏ ਹੈਨਾ ਵਈ ਗਰਮੀ ਹੈ ਵੀ ਸੀ ਅੱਜ ਫੇਿਰ ਵੀ ਗਰਮੀ ਹ ਅੱਜ ਵੀ ਵੈਸੇ ਗਰਮੀ ਹੈਗੀ ਸੀ ਪਰ ਸ਼ਾਮੀ ਥੋੜ੍ਹਾ ਜਿਹਾ ਟੈਂਪਰੇਚਰੱਟ ਗਿਆ ਸੀ ਹਾਂ ਟੈਂਪਰੇਚਰ ਨਾੈਂ ਸ਼ਾਮੀ ਠੀਕ ਸੀ ਹਾਂ ਮਤਲਬ ਉਹ ਨਹੀਂੀ ਸੀ ਹਾਂ ਕੱਲ ਹੋਈ ਕੱਲ
ਬੜੀ ਬੜੀ ਬਾਰਿਸ਼ ਹਾਂ ਬੜੀ ਬਾਰਿਸ਼ ਹੋਈ ਕ
ਚਲੋ ਉਹਦੇ ਨਾਲ ਹੀ ਬੜੀ ਥੋੜਾ ਫ਼ਰਕ ਪੈ ਜਾਂਦਾ ਠੰਡਕ ਹੋ ਜਾਂਦੀ ਤੇ
ਸਵੇਰੇ ਫੇਰ ਓਨੀ ਧੁੱਪ ਪੈ ਗਈ ਸੀ
ਹਾਂ ਧੁੱਪ ਸਵੇਰੇ ਵੈਸੇ ਦਸ ਵਜੇ ਤੋਂ ਲੈ ਕੇ ਤੇ ਤਿੰਨ ਚਾਰ ਵਜੇ ਤੱਕ ਪੂਰੀ ਗਰਮੀ ਹੁੰਦੀ ਉਸ ਤੋਂ ਬਾਅਦ ਹੋ ਸਕਦਾ ਥੋੜਾ ਬਹੁਤਾ ਢਿੱਲਾ ਪੈ ਜਾਂਦਾ ਕੰਮ ਲੇਕਿਨ ਦਸ ਤੋਂ ਲੈ ਕੇ ਚਾਰ ਵਜੇ ਤੱਕ ਤੇ ਪੂਰੀ ਗਰਮੀ ਹੁੰਦੀ ਚਾਰ ਵਜੇ ਤੱਕ ਕਿਉਂਕਿ ਗਰਮੈਸ਼ ਹੁੰਦੀ ਹੈ ਵੈਸੇ ਤਾਂ ਪਿਛਲੇ ਇਦਾਂ ਪੰਜ ਸੱਤ ਦਿਨ ਪਹਿਲੇ ਤੇ ਇਹ ਸਮਝ ਲਓ ਰਾਤ ਨੌ ਵਜੇ ਵੀ ਗਰਮ ਹਵਾ ਚੱਲਦੀ ਪਈ ਸੀ
ਹਮ ਹਾਂਜੀ ਹੈਲੋ
ਹਾਂ ਮੈਂ ਕਿਹਾ ਪਿੱਛੇ ਤੇ ਅੱਠ ਨੌ ਦਿਨ ਅੱਠ ਦਸ
ਬੜੀ ਬੜੀ ਬੜੀ ਗਰਮੀ ਐਵੇਂ ਹੋਇਆ ਰਸੀ ਜਿਵੇਂ ਅੱਗ ਪਹਿਨਦੇ ਪਏ
ਆਗਤ
ਹੋਰ ਬਸ ਵਧੀਆ ਜੀ ਸਭ ਵਧੀਆ ਬੱਚੇ ਬਸ ਬੱਚੇ ਸਾਡੇ ਵੀ ਨਾਨੀ ਘਰ ਗਏ ਜੀ ਹਾਂ ਉਹ ਵੀ ਹੁਣ ਆਪਣੀ ਨਾਨੀ ਨੂੰ ਤੰਗ ਕਰਨਗੇ ਮ ਸਾਲ ਇੱਕ ਮਹੀਨਾ ਹੀ ਪੰਜ ਸੱਤ ਦਿਨ ਦਸ ਦਿਨ ਜਿੰਨੇ ਦਿਨ ਜਾਣਦੇ ਨੇ ਬੱਚੇ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਚਾਹ ਹੁੰਦਾ ਵੀ ਸਾਡੇ ਬੱਚੇ ਆ ਗਏ ਨੇ ਵੀ ਫਲਾਨੀ ਚੀਜ਼ ਖਾਵਾਂਗੇ ਨਾਨੀ ਕੋਲ ਇਹ ਖਾਵਾਂਗੇ ਤੇ ਨਾਨੀ ਕੋਲ ਉਹ ਖਾਵਾਂਗੇ ਤੇ ਨਾਨੀ ਹੈ ਦੇਗੀ ਤੇ ਨਾਨੀ ਉਹ ਦੇਗੀ ਹੁੰਦਾ ਈ ਹੈ ਸਭ ਸਭ ਦਾ ਹੁੰਦਾ ਅਸੀਂ ਖੁੱਦ ਅਸੀਂ ਵੀ ਜਾਂਦੇ ਹੁੰਦੇ ਸੀ ਆਪਣੀ ਨਾਨੀ ਇੰਨੀ ਕਾਰਵਾਈ। ਜਾਣਾ ਬਈ ਜਾਣਾ ਅੱਜ ਨਾਨੀ ਘਰ ਜਾਣਾ ਹੀ ਜਾਣਾ।
ਹੈਨੀ ਨੀ ਬੱਚੇ।
ਨਾ ਪਹਿਲੇ ਆਲ਼ੇ ਖੇਡ ਨੀ ਹੈਗੇ ਬਸ ਉਹ
ਪਹਿਲੇ ਨਾ ਪਿਆਰ ਹੁੰਦਾ ਸੀ, ਜੀ ਹਾਂ ਪਹਿਲੇ ਸਭ ਨੇ ਹਾਂ ਪਹਿਲੇ ਸਭ ਨੇ ਇਕੱਠਿਆਂ ਬਹਿਣਾ ਕਰਨਾ ਹੁਣ ਖਤਮ ਹੋ ਗਿਆ।
ਸਰ ਹੈਗਾ।
ਹਾਂ ਪਹਿਲੇ ਸਭ ਨੇ ਬਹਿਣਾ ਕਰਨਾ ਇਕੱਠਿਆਂ ਹੋਰ ਸਭ ਵਧੀਆ-ਵਧੀਆ, ਤੁਸੀਂ ਸੁਣਾਓ?
ਹੈਪੀ।
ਹਾਂਜੀ। ਹੈਲੋ।
ਅੱ
ਹਾਂਜੀ, ਹੈਲੋ। ਹੈਲੋ,
ਹੈਲੋ,
ਹੈਲੋ,
ਹੈਲੋ,